ਹੈਲੋ, ਹਾਂਜੀ ਸਤਿ ਸ਼੍ਰੀ
ਹਾਂਜੀ, ਸਤਿ ਸ੍ਰੀ ਅਕਾਲ ਜੀ ਭੈਣ ਜੀ, ਕੀ ਹਾਲ?
ਵਧੀਆ ਜੀ ਵਧੀਆ, ਤੁਸੀ ਸੁਣਾਓ?
ਬਸ ਜੀ ਵਧੀਆ, ਔਰ ਸੁਣਾਓ ਕੀ ਹੋ ਰਿਹਾ ਸੀ?
ਬਸ ਹੁਨੇ ਨਾਸ਼ਤਾ ਪਾਣੀ ਕਰਕੇ ਹੱਟੇ ਆ।
ਅੱਛਾ ਜੀ, ਹੋਰ, ਹੋਰ ਮਹਿਮਾਨ ਸ਼ਹਿਮਾਨ ਆਏ ਹੋਏ ਹੋਨੇ ਨੇ।
ਬਸ ਹੁਣ ਤੇ ਚਲੇ ਗਏ, ਹੁਣ ਤੇ ਛੁੱਟੀਆਂ ਖ਼ਤਮ ਹੋ ਗਈਆਂ ਹੁਣ ਤੇ ਚਲੇਗੇ।
ਅੱਛਾ ਜੀ, ਮੈਂ ਤਾਂ ਕੰਨੇ ਦਿਨ ਹੋ ਗਏ ਨੇ, ਮੈਂ ਕਿਹਾ, ਭਰਜਾਈ ਨੇ ਯਾਦ ਹੀ ਨੀ ਕੀਤਾ, ਬੜੇ ਦਿਨ ਹੋ ਗਏ ਨੇ।
ਨਹੀਂ ਬਸ ਆਏ ਹੋਏ ਸੀ, ਹੁਣ ਤੇ ਚਲੇ ਗਏ ਨੇ, ਦੀਦੀ ਵਗੈਰਾ ਸਭ ਆਏ ਹੋਏ ਸੀ ਹੁਣ ਤੇ ਖੈਰ ਛੁੱਟੀਆਂ ਖਤਮ ਹੋਈਆਂ ਨੇ, ਹੁਣ ਚਲੇਗੇ। ਪਰਸੋਂ ਈ ਗਏ ਨੇ, ਹਾਂਜੀ, ਪੰਦਰਾਂ ਦਿਨ ਲਾ ਗਏ ਨੇ।
ਹੂੰ, ਉਹ ਮੇਰੀ ਭਤੀਜੀ ਆਈ ਹੋਈ ਸੀ। ਹੋ ਗਏ ਨੇ, ਉਹ ਬੜੇ ਦਿਨ ਕਹਿੰਦੇ ਭੂਆ ਕਿ ਮੈਂ ਤਾਂ ਨਾ ਤੁਹਾਡੇ ਹੱਥ ਦੇ ਉਹ ਖਾਣੇ ਨੇ, ਜਿਹੜੇ ਤੁਸੀਂ ਉਸ ਦਿਨ ਮੇਰੇ ਆਏ ਨੀ ਸੀ, ਤੁਸੀਂ ਪੈਕ ਕਰਾਕੇ ਘਰੋ ਬਣਾਕੇ ਲਿਆਏ ਸੀ। ਹਾਂਜੀ, ਉਹ ਮਸ਼, ਮਸ਼ਰੂਮ ਚਾਪ ਦੀ ਰੈਸਿਪੀ ਹੈਗੀ ਸੀ ਤੁਹਾਡੀ। ਉਹ ਬੜੀ, ਬੜੀ ਸਵਾਦ ਲੱਗੀ, ਕਹਿੰਦੀ ਭੂਆ ਤੁਸੀਂ ਬਣਾਏ, ਮੈਂ ਕਿਹਾ ਨਹੀਂ, ਐ ਤਾ‌ ਆੰ ਟੀ ਦੇ ਗਈ ਸੀ, ਹਾਂਜੀ, ਮੈਂ ਕਿਹਾ ਮੈਂ ਪੁੱਛਨੀ ਆ। ਤੇ ਆਂਟੀ ਕੋਲੋ, ਮੈਂ ਕਿਆ ਪੁਛਨੀ ਆ ਕਿੱਦਾਂ ਬਣਾਈ ਸੀ? ਉਹ ਕਹਿੰਦੀ ਭੂਆ ਉਹੀ ਖਵਾਓ ਮੈਨੂੰ
ਅੱਛਾ-ਅੱਛਾ-ਅੱਛਾ, ਕੋਈ ਨੀ ਉਹਦੇ'ਚ ਤੇ ਹਾਂਜੀ-ਹਾਂਜੀ, ਓ ਤੇ ਸਿੰਪਲ ਈ ਸੀ। ਜਿੱਦਾਂ, ਇੱਕ ਤੇ ਚਾਪ ਤੇ ਕਈ ਤਰ੍ਹਾਂ ਦੀ ਖੈਰ ਬਣਦੀ ਐ। ਪਰ ਮੇਰੇ ਬੱਚੇ ਉਹ ਖਾਂਦੇ ਨੇ, ਅਫਗਾਨੀ ਚਾਪ। ਫਿਰ ਮੈਂ ਅਫਗਾਨੀ ਬਨਾਈ ਸੀ। ਹਾਂਜੀ, ਅੱਜ ਬਨਾਨੀ ਸੀ, ਤੁਸੀ। ਹੈਲੋ ਹੈਲੋ ਹਾਂਜੀ। ਹੈਲੋ ਹੈਲੋ, ਅਵਾਜ਼ ਨਹੀਂ‌ ਆ ਰਹੀ ਤੁਹਾਡੀ। ਹਾਂਜੀ